ਹੋਰ ਹੈਲੋ ਹਾਂ ਹਾਂ ਆ ਰਹੀ ਆ ਰਹੀ ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਜੀ
ਗੱਲ ਨੀ ਕੀਤੀ ਸਾਡੇ ਨਾਲ ਗੱਲ ਹੀ ਕਰ ਲਓ ਹੁਣ
ਹਾਂਜੀ ਦੱਸੋ ਜੀ ਹੋਰ ਕਿੱਦਾਂ ਚੱਲ ਰਿਹਾ
ਵਧੀਆ ਵਧੀਆ ਕੀ ਬਣਾਇਆ ਕੀ ਕੀਤਾ ਫਿਰ ਅੱਜ ਕੀ ਖਾਧਾ
ਅੱਜ ਅਸੀਂ ਥੋੜਾ ਬਿਜੀ ਰਹੇ ਨਾਸ਼ਤਾ ਨੁਸ਼ਤਾ ਕਰਕੇ ਅਸੀਂ ਚਲੇ ਗਏ ਬਸ ਉਹ ਬੱਚਿਆਂ ਦਾ ਕੋਾਲਜ ਕੋਾਲਜ ਕੁਲੇਿਜ ਚੱਲ ਰਿਹਾ ਉਹਦੇ ਵਾਸਤੇ ਥੋੜਾ ਜਾਣਾ ਸੀਗਾ
ਅੱਛਾ ਅੱਛਾ ਚਲੋ ਤਾਂ ਬਹੁਤ ਵਧੀਆ ਹੈ ਹਾਂਜੀ ਜੀ ਹਾਂਜੀ ਇਹ ਵੀ ਕੰਮ ਜਰੂਰੀ ਹੈ ਜੀ ਕੀ ਕਰ ਰਹੇ ਨੇ ਬੱਚੇ
ਬੱਚੇ ਬਸ ਲੱਗੇ ਆਪਣੀ ਪੜ੍ਹਾਈਆਂ ਵਿੱਚ ਇੱਕ ਦੇ ਪੇਪਰ ਚੱਲ ਰਿਹਾ ਇੱਕ ਐਡ ਮਿਸ਼ਨ ਹੁਣ ਉਹਦੇ ਚੱਕਰਾਂ ਚ ਲੱਗੇ ਹੋਏ ਆ
ਅੱਛਾ ਕਿਸ ਚੀਜ਼ ਦਾ ਐਡਮਿਸ਼ਨ ਹੈ
ਐਡਮਿਸ਼ਨ ਇਹਦਾ ਬੀਟੈਕ ਦਾ ਹੋਣਾ ਹੈ ਤੇ ਔ ਹੀ ਸਾਰਾ ਔਨਲਾਈਨ ਪ੍ਰੋਸੈਸ ਹੈ, ਕੁਛ ਸਮਝ ਨੀ ਆਉਂਦਾ, ਕੋਈ ਮੈਸੇਜ ਆਉਂਦਾ ਨੀ ਹੈ। ਫੇਰ ਜਾ ਕੇ ਪਤਾ ਕਰਨਾ ਪੈਂਦਾ ਹੈ।
ਅੱਛਾ ਚਲੋ ਠੀਕ ਹੈ, ਉਹ ਤਾਂ ਬੱਚਿਆਂ ਦੇ ਨਾਲ ਕਰਨਾ ਹੀ ਪੈਂਦਾ ਜਾਣਾ ਹੀ ਪੈਂਦਾ, ਮੈਂ ਵੀ ਆਪਣੇ ਬੱਚਿਆਂ ਦੇ ਨਾਲ ਬੜੇ ਬੜੀ ਜਗ੍ਹਾ ਜਾਂਦੀ ਸੀ ਬੜਾ ਕੁਛ ਕੀਤਾ ਜਾ ਜਾ ਕੇ ਨਾਲ ਉਹਨਾਂ ਦੇ ਕਰਨਾ ਹੀ ਪੈਂਦਾ ਬੱਚਿਆਂ ਜੇ ਇਹਨਾਂ ਦੇ ਇਹਨਾਂ ਕੋਲ ਤਾਂ ਟਾਈਮ ਨੀ ਹੁੰਦਾ ਕਿਉਂਕਿ ਡਰਾਈਵਰ ਆਦਮੀ ਹੈ ਤਾਂ ਫਿਰ ਮਵਾਂ ਨੂੰ ਵੀ ਕਰਨਾ ਪੈਂਦਾ ਸਾਰਾ ਕੁਛ
ਬਸ ਉਹੀ ਅਸੀਂ ਚੱਕਰ ਵਿਚ ਕਿ ਚੱਲ ਪੜ ਜਾਣ ਕੁਛ ਬਣ ਜਾ ਇਹਨਾਂ ਦਾ
ਉਹ ਤਾਂ ਹੈ ਹੀ ਹੈ ਸਾਡੇ ਵਰਗੇ ਤਾਂ ਰਹਿ ਗਏ ਘਰੇਲੂ ਬਣ ਕੇ ਹੁਣ ਸੋਚੀਦਾ ਹੈ ਕਿ ਬੱਚਿਆਂ ਨੂੰ ਤਾਂ ਕੁਛ
ਟਾਈਮ ਹੁਣ ਅੱਜ ਕੱਲ ਉਹ ਟਾਈਮ ਨਹੀਂ ਹੈ ਨਾ ਕਿ ਘਰ ਬਹਿ ਕੇ ਗੁਜ਼ਾਰੇ ਵੀ ਹੋ ਜਾਣ ਹੁਣ ਜਦ ਤੱਕ ਪੜਲਾਈਆਂ ਨਹੀਂ ਹੋਣੀਆਂ ਖਰਚੇ ਨੀ ਚੱਲਣੇ ਅੱਗੇ ਦੇ ਬੱਚਿਆਂ ਦੇ ਅੱਗੇ ਦਾ ਫਿਊਚਰ ਹੈ
ਬਸ ਇਹੀ ਗੱਲ ਹੈ ਬਸ ਇਹੀ ਗੱਲ ਹੈ ਅੱਜ ਕੱਲ ਜਿਹੜੀਆਂ ਖਰਚੇ ਪੂਰੇ ਨਹੀਂ ਹੁੰਦੇ, ਔਰ ਮਹਿੰਗਾਈ।
ਪੜਾਈਆਂ ਦਾ ਚਪ ਟਿਊਸ਼ਨ ਇੰਨਾ ਹੈ ਕਿ ਸਮਝ ਵੀ ਤੇ ਨੀ ਆਉਂਦਾ ਨਾ ਕੀ ਕਰਾਉਣਾ ਐ।
ਕਿਹੜੀ ਕਿਹੜੀ ਪੜ੍ਹਾਈ ਕਰਵਾਈਏ ਬੱਚਿਆਂ ਨੂੰ, ਤੇ ਕਿਹੜੀ ਨਾ ਕਰਵਾਈਏ ਹਾਂ।
ਬਸ ਔ ਹੀ, ਇੰਨਾ ਕੁਛ, ਹੂ
ਇਹ ਤਾਂ ਹੈ ਹੀ ਹੈ ਟੈਨਸ਼ਨ ਤੇ ਬੜੀ ਹੁੰਦੀ ਹੈ, ਜਦੋਂ ਬੱਚਿਆਂ ਨੂੰ ਸਟੈਂਡ ਕਰਨਾ ਹੁੰਦਾ ਐ, ਇਸ ਸਟੈਂਡ ਤੇ ਆ ਕੇ। ਬਹੁਤ ਟੈਨਸ਼ਨ ਹੁੰਦੀ ਹੈ।
ਬਾਰਵੀਂ ਤੱਕ ਤੋਂ ਚੱਲ ਹੈ ਕਿ ਬੱਚਿਆਂ ਨੂੰ ਆਪਣਾ ਪੜ੍ਹਾ ਲੋ, ਪੜ੍ਹਾ ਲੋ, ਪੜ੍ਹਾ ਲੋ, ਚਲੋ ਬਸ ਇਸ ਤੋਂ ਬਾਅਦ ਆ ਕੇ ਜਦੋਂ, ਆਪਣਾ ਐ
ਇਸ ਤੋਂ ਬਾਅਦ ਫਿਰ ਜੋਬਾਂ ਦਾ ਜੋਬਾਂ ਦਾ ਧਿਆਨ ਆ ਜਾਂਦਾ, ਕਿ ਜੋਬ ਦੇ ਹਿਸਾਬ ਨਾਲ ਅਗੇ ਕਰਨਾ ਜੋ ਕਰਨਾ, ਕਿ ਅੱਛੀ ਜੋਬ ਮਿਲ ਜਾਏ, ਬਸ ਉਸ ਚੱਕਰ ਵਿਚ ਚ ਬਸ ਲੱ
ਚਲੋ ਅੱਛੀ ਗੱਲ ਹੈ, ਮਿਹਨਤ ਬੱਚਿਆਂ ਦੀ, ਬਾਬਾ ਸਭ ਗਲ ਕਰੇ, ਨਾਲ ਬੱਚਿਆਂ ਦੀ ਤਾਂ ਹੀ ਹੈ, ਨਾਲ ਮਾਂ ਪਿਓ ਦੀ ਮਿਹਨਤ ਵੀ ਓਨੀ ਹੁੰਦੀ ਹੈ ਬਰਾਬਰ।
ਔ ਤੇ ਹੈ ਹੀ ਹੈ, ਪੈਸਾ ਤਾਂ ਮਾਂ ਪਿਓ ਦਾ ਹੀ ਲੱਗਣਾ ਹੈ, ਉਹਨਾ ਨੇ ਤਾਂ ਪੜ੍ਹਨਾ ਹੀ ਹੈ।
ਚਾਹੇ ਉਹ ਬੱਚੇ ਛੋਟੇ ਹੋਣ, ਤੇ ਚਾਹੇ ਉਹ ਬੱਚੇ ਵੱਡੇ ਹੋਣ
ਹੂ
ਜਿਵੇਂ ਮਰਜ਼ੀ ਹੋਣ, ਚਾਹੇ ਸਕੂਲ ਪੜ੍ਹਦੇ ਹੋਣ। ਸ਼ੁਰੂ ਤੋਂ ਮਾਵਾਂ ਦੇ ਨਾਲ ਹੀ ਦੇਖ ਲੋ, ਜੁੜ ਜਾਂਦਾ ਐ ਬੱਚਾ। ਪੜ੍ਹਾਈ ਜਦ ਦੀ ਸ਼ੁਰੂ ਹੁੰਦੀ ਹੈ, ਢਾਈ ਤਿੰਨ ਸਾਲ ਤੋਂ ਲੈ ਕੇ ਬੱਚਾ ਦੇਖ ਲੈ। ਸਾਰੀ ਜ਼ਿੰਦਗੀ ਏਹੀ ਕੰਮਾਂ ਦੇ ਵਿੱਚ ਕਿੱਥੇ ਨਿਕਲ ਜਾਂਦੀ ਹੈ। ਪਤਾ ਹੀ ਨਹੀਂ ਲੱਗਦਾ, ਲੇਡੀਜ਼ ਲੇਡੀਜ਼ ਦੇ
ਠੀਕ
ਲੇਕਿਨ ਇਹ ਕਿ ਅੱਜ ਕਲ ਦੀ ਜਿਹੜੀ ਕੁੜੀਆਂ, ਜਿਹੜੀ ਮਤਲਬ ਅੱਜ ਕਲ ਦਾ ਜਿਹੜਾ ਉਹ ਚੱਲ ਰਿਹਾ ਹੈ ਮਤਲਬ ਜੋਬ ਵਾਲੀਆਂ ਕੁੜੀਆਂ, ਹਰ ਜਗ੍ਹਾ ਤੇ ਉਹਨਾਂ ਦੇ ਵਾਸਤੇ ਦੇਖੋ ਨਾ ਕਿੰਨਾ ਮੁਸ਼ਕਿਲ ਹੈਗਾ ਐ, ਅਸੀ ਤਾਂ ਫੇਰ ਕਰਦੇ ਆਂ। ਉਹਨਾਂ ਨੂੰ ਘਰ ਦਾ ਵੀ ਸੰਭਾਲਣਾ, ਬਾਹਰ ਵੀ ਸੰਭਾਲਣਾ
ਹੂੰ, ਉਹ ਤੇ ਹੈ ਹੀ ਐ, ਵਿਆਹ ਤੋਂ ਬਾਅਦ ਹੋਰ ਦਿੱਕਤ ਐ, ਸੋਹਰਿਆਂ ਵੀ ਦੇਖਣਾ ਸੋਹੁਰਿਆਂ ਦਾ
ਹਾਂ, ਬਸ ਇਹੀ ਸਭ ਤੋਂ ਵੱਡੀ ਜਿੰਮੇਦਾਰੀਆ ਵੱਧ ਜਾਦੀਆਂ। ਫਿਰ ਬੱਚਿਆਂ ਨੂੰ ਛੱਡ-ਛੱਡ ਕੇ ਜਾਓ, ਪਿੱਛੋਂ ਦੀ ਐ ਵੀ ਬੜੀ ਦਿੱਕਤ। ਹੈ, ਮਾਵਾ ਵਾਸਤੇ,
ਹ ਚਲੋ ਹੂੰ ਉਹੀ ਜਾਏਗਾ, ਆਪੇ ਸਿਆਣੇ ਵੀ ਹੋ ਜਾਂਦੇ ਆ, ਬ ਜਦੋਂ ਸਿਰ ਤੇ ਪੈਂਦੀਆਂ ਨੇ ਨਾ, ਆਪੇ ਕਰਨ ਕਰਦੇ ਵੀ ਨੇ।
ਉਹ ਤਾਂ ਫੇਰ ਹੈ ਹੀ ਹੈ, ਆਪੇ ਹੋਣਗੇ ਸਿਆਣੇ। ਆਪੇ ਹੋ ਜਾਂਦਾ ਬੰਦਾ ਐਸੀ ਗੱਲ ਥੋੜੀ ਹੈ।
ਪਿਆ ਨਾ ਅੱਜ ਮੌਸਮ ਵੀ ਥੋੜਾ ਖ਼ਰਾਬ ਹੋ ਗਿਆ ਸੀ।
ਹਾਂਜੀ-ਹਾਂਜੀ, ਅੱਜ ਮੈਨੂੰ ਤਾਂ ਪਤਾ ਹੀ ਨੀ ਲੱਗਿਆ, ਮੈਂ ਤਾਂ ਅੰਦਰ ਸੀਗੀ, ਜਦੋਂ ਮੈਂ ਨੌ ਵਜੇ ਬਾਹਰ ਗਈ। ਦੇਖਿਆ ਸਾਢੇ ਅੱਠ ਵਜੇ ਇਨਾ ਤੇਜ਼ ਮੀਂਹ, ਇੰਨਾ ਤੇਜ਼
ਹਾਂ ਇਕ ਦਮ ਹੀ ਹਨੇਰੀ ਆਈ, ਪਹਿਲੇ ਮਿੱਟੀ ਮਿੱਟੀ ਹੋ ਗਈ। ਫੇਰ ਮੀਂਹ ਆ ਗਿਆ ਇਨੀ ਤੇਜ਼, ਪਰ ਹੁਣ ਥੋੜੀ ਹੁਮਸ ਜੀ ਹੋਈ ਪਈ ਏ।
ਤੁਹਾਡੇ ਉੱਧਰ ਵੀ ਆਇਆ ਸੀ ਮੀਹ।
ਹਾਂ ਬਹੁਤ
ਅੱਛਾ ਨਹੀਂ, ਕਦੀ ਕਦੀ ਐਵੇਂ ਹੁੰਦਾ ਨਾ, ਕਦੀ ਕਿਤੇ ਆਂਦਾ ਮੀਂਹ ਤਾਂ ਕਦੀ ਕਿਤੇ ਆਦਾਂ, ਦੂਜੀ ਜਗ੍ਹਾ ਨੀ ਆ ਹਾਂ, ਸਾਡੇ ਵੀ ਇੱਧਰ ਆਇਆ ਸੀ। ਬੜਾ ਹੀ ਮੀਂਹ ਆਇਆ ਸੀ, ਚਲੋ ਮੌਸਮ ਦਾ ਤਾਂ ਥੋੜਾ ਫ਼ਰਕ ਪਿਆ ਹੀ ਹੈ।
ਚਾਹੇ ਮੌਸਮ ਠੀਕ ਹੋ ਗਿਆ ਸੀਗਾ, ਪਰ ਹਜੇ ਫੇਰ ਹੁੰਮਸ ਹੋ ਗਈ।
ਹਜੇ ਤਾਂ ਦੇਖੋ, ਇਹ ਗਰਮੀ ਦਾ ਤਾਂ ਟਾਈਮ ਦੇਖੋ ਹਜੇ ਘੱਟ ਤੋਂ ਘੱਟ-ਘੱਟ ਤੋਂ ਘੱਟ ਅਗਸਤ ਸਤੰਬਰ। ਅਕਤੂਬਰ ਨਵੰਬਰ ਤੱਕ ਰਹਿੰਦਾ ਦੇਖਿਆ, ਜਾਏ ਤਾਂ ਹਾਂਜੀ। ਤਿੰਨ ਚਾਰ ਮਹੀਨੇ ਤਾਂ ਹਜੇ ਰੱਖੋ, ਬਸ ਇਹ ਕਿ ਕਦੀ ਜਿਆਦਾ ਗਰਮੀ ਹੋਵੇ। ਤੇ ਕਦੀ ਮੀਂਹ ਪੈ ਗਿਆ ਏ, ਤੇ ਕਦੀ ਕੁੱਛ ਹੋ ਗਿਆ ਬਸ। ਇਸ ਤਰ੍ਹਾਂ ਹੀ ਚੱਲਦਾ ਰਹਿੰਦਾ, ਹਿਸਾਬ ਕਿਤਾਬ ਜ਼ਿੰਦਗੀ ਦਾ। ਜ਼ਿੰਦਗੀ ਹੈ, ਪਤਾ ਨੀ ਕਿਤੇੇ ਦੀ ਕਿਤੇ। ਕੀ-ਕੀ ਹੁੰਦਾ ਰਹਿੰਦਾ ਹੈ, ਇਸ ਜ਼ਿੰਦਗੀ ਵਿੱਚ ਤਾਂ ਸਭ ਕੁਛ ਸਹਿਣਾ ਪੈਂਦਾ ਹੈ। ਗਰਮੀ ਸਰਦੀ, ਬਰਸਾਤ ਹਰ ਮੌਸਮ।
ਹੂੰ, ਜਿੱਦਾ ਦਾ ਜਿੱਦਾ ਮੌਸਮ ਚੇਂਜ ਹੈ। ਮੌਸਮ ਚੇਂਜ ਹੁੰਦੇ ਰਹਿੰਦੇ, ਆ ਖਾਣ ਪੀਣ ਦੇ ਵੀ ਤਰੀਕੇ ਚੇਂਜ ਹੁੰਦੇ ਰਹਿੰਦੇ ਆ। ਨਵੀਆਂ-ਨਵੀਆਂ ਚੀਜ਼ਾਂ ਆਦੀਆਂ ਰਹਿੰਦੀਆਂ, ਮੌਸਮ ਦੇ ਹਿਸਾਬ ਨਾਲ।
ਤਾਂ ਹੈ ਹੀ ਹੈ, ਸਾਡਾ-ਸਾਡਾ ਬਚਪਨ ਬਹੁਤ ਅੱਛਾ ਸੀ ਵੈਸੇ ਸੱਚੀ। ਕੋਈ ਮਤਲਬ ਉਹਦੇ ਵਿੱਚ ਉਹ ਨਹੀਂ ਸੀਗਾ, ਅਸੀਂ ਬੜਾ ਅੱਛਾ ਟੈਮ ਕੱਟ ਦਿੱਤਾ ਆਪਣਾ। ਇਹ ਅੱਜ-ਕੱਲ ਦੇ ਹੈ, ਨਾ ਬਿਨਾਂ ਏਸੀਆਂ ਤੋਂ ਕੁਛ। ਜ਼ਾਰ ਨੀ ਬਿਨਾਂ ਕੂਲਰਾਂ ਤੋਂ ਉਸ ਟਾਈਮ ਤੇ ਕੁਛ ਨੀ ਹੁੰਦਾ, ਸੀਗਾ। ਬਸ ਨਾ ਮੋਬਾਇਲ ਸਭ ਤੋਂ ਵੱਡੀ ਗੱਲ ਮੋਬਾਇਲ।
ਐਹੀ-ਐਹੀ ਬਿਮਾਰੀ-ਬਿਮਾਰੀ ਇਹੀ ਹੈ, ਨਾ ਸਭ ਤੋਂ ਵੱਡੀ ਬਿਮਾਰੀ ਇਹੀ ਹੈ। ਇਨੇ ਹੀ ਬਿਮਾਰੀਆਂ ਲਗਾਤੀਆਂ, ਸਾਰੇ ਲੈ ਲੈ ਕੇ ਆਪਣਾ ਵੱਖਰਾ-ਵੱਖਰਾ ਬੈਠੇ ਰਹਿੰਦੇ ਆ। ਨਾ ਕਿਤੇ ਬੋਲਣਾ ਨਾ ਮਿਲਣਾ ਨਾ ਖੇਲਣਾ।
ਔਰ ਰਿਸ਼ਤੇਦਾਰੀਆਂ ਪਿੱਛੇ ਬਸ ਸਭ ਕੁਛ ਪਿੱਛੇ ਹਟਾਤਾ।
ਉਹੀ।
ਹੋਰ। ਨਹੀਂ ਤਾਂ ਅੱਜ-ਕੱਲ ਤਾਂ ਜ਼ਿੰਦਗੀ ਦੀ ਭਾਗ ਦੌੜਾ ਏਨੀ ਤੇਜ ਹੋਈ ਪਈ ਹੈ ਕਿ ਬਸ। ਪੁੱਛੋ ਨਾ ਕੋਈ ਕਿਸੇ ਦਾ ਟਾਈਮ ਹੀ ਨੀ ਰਹਿ ਗਿਆ, ਨਾ ਕਿਤੇ ਜਾਣ ਦਾ ਨਾ ਕਿਤੇ ਆਉਣ ਦਾ ਨਾ। ਫੋਨਾਂ ਤੇ ਗੱਲ ਕਰਨ ਦਾ ਵੀ ਅੱਜ-ਕੱਲ ਟਾਈਮ ਨੀ ਹੈ ਲੋਕਾਂ ਕੋਲ ਬਈ।
ਹ
ਆਪਣੇ ਰਿਸ਼ਤੇਦਾਰਾਂ ਕੋੋਲ ਹੀ।
ਹੂੰ,
ਫੋਨ ਕਰੋ ਤੇ ਟਾਈਮ ਨੀ ਹੈ, ਸਾਡੇ ਕੋਲ ਉਹ ਟਾਈਮ ਆ ਗਿਆ ਹੁਣ ਤਾਂ ਬਸ। ਚਲੋ ਇੱਕ ਗੱਲ ਤਾਂ ਤਾਂ ਅੱਛੀ ਗੱਲ ਹੀ ਹੈ ਆਪਣੇ ਆਪਣੇ ਘਰ ਸਭ ਬੀਜ਼ੀ ਰਹਿਣ।
ਪਰ ਮਿਲਣਾ ਜੁਲਣਾ ਵੀ ਤਾਂ ਚਾਹੀਦਾ ਆ।
ਹਾਂ ਇਹ ਤਾਂ ਹੈ ਹੀ ਹੈ।
ਆਉਣਾ ਜਾਣਾ ਵੀ ਚਾਹੀਦਾ ਕਿਤੇ ਇੱਕ ਦੂਜੇ ਨਾਲ ਅੱਗੇ ਛੁੱਟੀਆਂ ਅੱਗੇ ਛੁੱ। ਛੁਟੀਆਂ ਆਉਂਦੀਆਂ ਸੀਗੀਆਂ ਸਾਰੇ ਇੱਕ ਜਗ੍ਹਾ ਇੱਕ। ਘਰ ਇੱਕ ਨਾਨੀ ਦੇ ਘਰ ਆ ਕੇ ਮਿਲਨਾ ਬਹਿਣਾ ਉਹ ਚੀਜ਼ਾਂ ਵੀ ਨਹੀਂ ਰਹੀ ਆ।
ਅਸੀਂ ਆਪਣੇ ਟਾਈਮ ਚ ਬੜੇ ਮਜ਼ੇ ਕੀਤੇ ਹੈ ਆਪਣੇ ਨਾਨਕੇ ਜਾਣਾ। ਉੱਥੋਂ ਅੱਗੇ, ਉਹਨਾਂ ਦੇ ਵੀ, ਨਾਨਕੇ ਚਲੇ ਜਾਣਾ। ਅਸੀਂ ਬੜੀਆਂ ਮੌਜਾਂ ਕੀਤੀਆਂ। ਇਸ ਚੀਜ਼ ਵਿੱਚ, ਅੱਜ ਕੱਲ ਤਾਂ ਬੱਚੇ, ਆਪਣੇ ਨਾਨ-
ਆਪਣੇ ਨਾਨਕੇ ਹੀ, ਨਹੀਂ ਜਾ ਕੇ ਰਾਜੀ, ਨਾ ਕੋਈ ਬੁਲਾ ਕੇ ਰਾਜੀ। ਬਸ ਉਹੀ ਟਮ ਥੋੜਾ ਰੁੱਖਾ ਜਿਹਾ ਹੋ ਗਿਆ।
ਬਸ ਉਹ ਬੱਚਿਆਂ ਕਰਕੇ ਉਹੀ ਬੱਚੇ ਬਰਦਾਸ਼ਤ। ਨੀ ਕਰਦੇ ਆ ਜਾਂਣ ਤਾਂ ਜ਼ਰਾ ਜਿਹਾ ਕੁਛ ਖੇਡਣ ਟੱਪਣ ਲੱਗ ਜਾਣ, ਤਾਂ ਬਸ ਇੱਕ ਦੂਜੇ ਦੇ ਬੱਚੇ ਬਰਦਾਸ਼ਤ ਨਹੀਂ। ਨਹੀਂ ਕਰਦੇ ਬਸ ਇਹੀ ਗੱਲ ਐ, ਇਹਨਾਂ ਗੱਲਾਂ ਤੋਂ ਛੋਟੇ ਛੋਟਿਆਂ ਤੋਂ ਬਸ ਉਹ ਹੋ ਜਾਂਦਾ ਹੈ ਮਾਵਾਂ ਦਾ। ਨਹੀਂ ਤਾਂ।
ਉਹੀ ਨਾ ਅੱਜ ਕੱਲ ਫੈਸਿਲਿਟੀਜ਼ ਤੇ ਬਹੁਤ ਹੋ ਗਈਆਂ ਨੇ। ਪਰ ਦਿਲ ਦਿਮਾਗ ਛੋਟੇ ਹੋ ਗਏ ਨੇ ਘਰ ਵੱਡੇ ਹੋ ਗਏ। ਗਏ ਨੇ ਦਿਲ ਛੋਟੇ ਹੋ ਗਏ ਨੇ ਕੋਈ ਕਿਸੇ ਨੂੰ ਰੱਖ ਕੇ ਰਾਜੀ ਨਹੀਂ ਕੋਈ ਬੁਲਾ ਕੇ ਰਾਜੀ ਨਹੀਂ।
ਹਾਂ। ਅੱਗੇ ਦੇਖ ਲੇ ਛੋਟੇ- ਛੋਟੇ, ਘਰ ਹੁੰਦੇ ਸੀ। ਔਰ ਇੰਨੀਆਂ ਖੁਸ਼ੀਆਂ, ਇੰਨਾ ਪਿਆਰ, ਉਹ ਟਾਈਮ ਤਾਂ, ਹੁਣ ਜ਼ਿੰਦਗੀ ਦਾ ਲੱਗਦਾ ਕਦੀ ਆਉਣਾ ਹੀ ਨਹੀਂ ਹੈ, ਉਹ ਨੀ ਟਾਈਮ ਆਏਗਾ। ਹੁਣ।
ਖ਼ਤਮ ਹੋ ਗਈਆਂ। ਉਹ ਬੰਦੇ ਹੀ ਖ਼ਤਮ ਹੋ ਗਏ। ਰਲ- ਮਿਲ, ਕੇ ਰਹਿਣ ਵਾਲੇ।
ਇਹ ਤਾਂ, ਹੈ ਹੀ, ਹੈ। ਹੋਰ, ਆਪਾਂ ਖਾਣ- ਪੀਣ, ਦੀ ਗੱਲ ਕਰ ਰਹੇ ਸੀ। ਕਿੱਥੇ ਪਹੁੰਚ ਗਏ ਆਪਾਂ। ਕੀ ਬਣਾਇਆ, ਕੀ ਖਾਧਾ? ਅਸੀਂ ਅੱਜ ਬਣਾਏ, ਕੜੀ ਚਾਵਲ। ਹੂੰ।
ਹੂੰ। ਅਸੀਂ ਬਣਾਏ ਸੀ, ਸਵੇਰੇ ਕਰੇਲੇ, ਨਾਲ ਮਹਾ, ਰਾਜ- ਰਾਜਮਾਂ ਦੀ ਦਾਲ।
ਅੱਛਾ ਜੀ। ਵਾਹ ਜੀ ਵਾਹ, ਮਜੇ ਆ ਗਣੇ।
ਅੱਜ ਦੁਪਹਿਰੇ ਨੀ ਖਾਧੀ, ਸਵੇਰੇ ਖਾਧੀ, ਔਰ ਹੁਣ ਖਾਧੀ, ਦੁਪਹਿਰੇ ਬਾਹਰ ਚਲੇ ਗਏ। ਤੇ ਫੇਰ ਰੋਟੀ। ਰੋਟੀ ਨੀ ਖਾਦੀ, ਟਾਈਮ ਨੀ ਲੱਗਾ।
ਹਾਂ, ਇਹ ਤਾਂ, ਹੈ, ਹੀ ਹੈ। ਨਿਆਣਿਆਂ ਦੇ ਕੰਮਾਂ ਪਿੱਛੇ ਫੇਰ, ਨਿਕਲੋ ਬਾਹਰ, ਤਾਂ ਫੇਰ ਦਿਹਾੜੀ ਲੱਗ ਜਾਂਦੀ ਹੈ। ਨਹੀਂ ਪਤਾ, ਲੱਗਦਾ ਹੈਗਾ। ਖਾਣ- ਪੀਣ ਦਾ ਥੋੜੀ, ਧਿਆਨ ਰਹਿੰਦਾ ਫੇਰ।
ਉਹ ਚਾਹ, ਨਾਲ ਹੀ ਸਰ ਗਿਆ।
ਚਲੋ, ਅੱਛੀ ਗੱਲ ਹੈ। ਏ ਤਾਂ ਕਰ ਘਰ- ਕਰਸਤੀ ਦੀਆਂ ਗੱਲਾਂ ਬਸ। ਏਦਾਂ ਹੀ, ਚੱਲਦੀਆਂ- ਰਹਿਣੀਆਂ। ਜਦ ਤੱਕ, ਜ਼ਿੰਦਗੀ ਹੈ। ਜਦ- ਜ ਕਰ ਸਾਰਾ ਏ, ਜਦ ਤਕਰ ਬਸ। ਬਾਕੀ, ਹੋਰ? ਬੱਚੇ ਆ ਗਏ? ਸਭ ਕੀ ਕਰ ਰਹੇ ਨੇ।
ਲੱਗੇ ਆਪਣੇ, ਕੰਮਾਂ ਕਾਰਾਂ ਚ। ਇੱਕ ਤਾਂ ਸਵੇਰੇ ਪੇਪਰ ਹੈ। ਉਹ ਪੇਪਰ ਦੀ, ਤਿਆਰੀ ਕਰ ਰਹੀ ਹੈ।
ਆੋ- ਔ, ਵੋ, ਏ ਵੀ, ਬਹੁਤ ਜ਼ਰੂਰੀ ਹੈ।
ਸਵੇਰੇ ਜਾਣਾ ਹੈ। ਦੂਰ ਜਾਣਾ ਪੈਂਦਾ ਏ। ਸੈਂਟਰ ਬੜੀ ਦੂਰ ਪਿਆ ਹੈ।
ਕਿਹੜੀ, ਜਗਾ।
ਦਿਲਸ਼ਾਦ ਗਾਰਡਨ, ਝਿਲਮਿਲ।
ਇਹ ਤੇ, ਸਾਡੇ ਅਜ਼ਾਰ ਹੈ।
ਹਾਂ, ਉੱਧਰ ਹੀ, ਪੂਰਾ ਦਿੱਲੀ ਦਾ ਬਾਰਡਰ, ਪੈ ਜਾਂਦਾ। ਦੂਜੇ-
ਹਾਂ, ਹਾਂ- ਹਾਂ ਇਹ ਤਾਂ, ਸਾਡੇ ਇੱਧਰਲੇ ਪਾਸੇ ਪੈਂਦਾ ਏ।
ਸ਼ਹਾਦਰਾ ਤੋਂ, ਅੱਗੇ ਜਾ ਕੇ।
ਤੁਰ ਕੇ ਇਧਰਲੇ ਲੇ ਪਾਸੇ, ਹਾਂ।
ਲਾਸਟ, ਮੈਟਰ੍ਰੋ ਦਾ, ਸਟ ਸਟੇਸ਼ਨ ਹੈ ਨਾ, ਇਧਰੋ।
ਅੱਛਾ, ਅੱਛਾ, ਅੱਛਾ- ਅੱਛਾ, ਤੇ ਤੁਸੀਂ, ਤੁਸੀਂ ਕਿਹੜੀ ਜਗਾ ਹੋ।
ਅਸੀਂ ਤਿਲਕ ਨਗਰ। ਤਿਲਕ ਨਗਰ ਤੋਂ, ਫੇਰ ਜਾਂਦੀ ਹੈ।
ਦਿੱਲੀ ਦਾ, ਦੂਜਾ ਕੌਣਾ। ਪੈ ਗਿਆ। ਉਹ ਤਾਂ ਫੇਰ, ਬਹੁਤ ਦੂਰ ਹੋ ਗਿਆ, ਨਾ। ਹੋ- ਹੋੋ।
ਦਿਹਾੜੀ ਲੱਗ ਜਾਂਦੀ ਹੈ। ਹੁਣ ਬਾਰਾਂ ਵਜੇ ਨਿਕ ਚਲੇਗੀ। ਦੋ ਵਜੇ ਪਹੁੰਚੇਗੀ। ਫੇਰ ਉਓਧਰੋਂ ਪੰਜ ਵਜੇ ਨਿਕਲੇਗੀ ਤੇ ਸੱਤ ਵਜੇ ਸ਼ਾਮੀ ਘਰ ਪਹੁੰਚੇਗੀ। ਸੱਤ
ਹੋਈ। ਦਿਹਾੜੀ ਪੂਰੀ ਬੱਚਿਆਂ ਦੇ ਨਾਲ ਬਸ। ਮੈਂ ਵੀ ਇਸ ਤਰ੍ਹਾਂ ਕਰਦੇ ਸੀ ਪੇਪਰ ਦੇਣ ਜਾਂਦੇ ਸੀ ਤੇ ਤਿੰਨ- ਤਿੰਨ, ਚਾਰ- ਚਾਰ ਘੰਟੇ ਦਾ ਪੇਪਰ ਹੁੰਦਾ ਸੀ। ਤਿੰਨ ਘੰਟੇ ਦਾ ਅੰਦਰ ਹੀ ਬੈਠਣਾ ਪੈਂਦਾ ਸੀਗਾ। ਨਾਲ ਹੀ ਜਾਂਦੀ ਸੀ ਨਾਲ ਹੀ ਆਉਂਦੀ ਸੀ। ਫੇਰ ਆਪਣਾ ਜਿਹੜਾ ਟਾਈਮ ਸੀਗਾ। ਰਸਤਿਆਂ ਦਾ ਉਹ ਅਲੱਗ, ਉਹੀ ਦਿਹਾੜੀ ਪੂਰੀ ਲੱਗ ਜਾਂਦੀ ਸੀ।
ਹਾਂਜੀ। ਮੈਂ ਤੇ ਕਹਿੰਦੀ ਹਾ ਜਾਣ ਨੂੰ ਜਾਣ ਹੀ ਨੀ ਦਿੰਦੀ ਮੈਂ ਤੇ। ਕਹਿਹੀ ਸੀਗੀ ਨਾਲ ਚੱਲਦੀ ਆ ਕਹਿੰਦੀ ਨਹੀਂ।
ਅੱਛਾ -ਅੱਛਾ ਚਲੋ, ਵਧੀਆ। ਚਲੋ ਵਧੀਆ- ਵਧੀਆ। ਬੱਚੇ ਠੀਕ- ਠਾਕ। ਆਪਣਾ ਕਰਦੇ ਰਹਿਣ ਚਲੋ। ਠੀਕ ਹੈ ਫੇਰ ਮਿਲ ਜਾਏ ਹੈ। ਓਕੇ ਜੀ।
ਰੇ
ਹੋ